ਹੈਲੋ, ਸਤ ਸ੍ਰੀ ਅਕਾਲ। ਹੋਰ ਕਿਵੇਂ ਓ, ਤੁਸੀਂ?
ਹਾਂਜੀ, ਮੈਂ ਵਧੀਆ।
ਥੋਡੀ ਅਵਾਜ਼ ਬੜੀ ਵਧੀਆ ਲੱਗਦੀ ਏ, ਮੈਨੂੰ।
ਮਨੂੰ ਤਾਂ ਤੁਹਾਡੀ ਬੜੀ ਵਧੀਆ ਲੱਗਦੀ ਏ, ਜੀ।
ਹੈਂ, ਮੇਰੀ ਤਾਂ ਹਾਲੇ ਭਾਰੀ ਭ ਹੋਈ ਪਈ ਏ, ਜੁਕਾਮ ਦੀ ਵਜ੍ਹਾ ਨਾਲ।
ਜੇ ਤੁਹਾਡੇ ਜ਼ੁਕਾਮ ਦੀ ਵਜੇ ਨਾਲ ਭਾਰੀ ਐ, ਜਦੋਂ ਵੈਸੇ ਹੁੰਦੀ ਹੋਗੀ ਤਾਂ ਹੋਰ ਮਿੱਠੀ ਹੁੰਦੀ ਹੋਏਗੀ ਜੀ।
ਹਾਂ
ਹਾਂਜੀ, ਹਾਂ। ਮੇਰੀ ਵੀ ਐਵੇਂ ਮਿੱਠੀ-ਮਿੱਠੀ ਕਰਦੋ ਮੈਨੂੰ ਤੇ ਆਪਣੀ ਆਵਾਜ਼ ਸਟ੍ਰਿਕਟ ਲੱਗਦੀ ਐ।
ਨਹੀਂ, ਨਹੀਂ ਤੁਸੀਂ ਨੀਮ ਦਾ ਪਾਣੀ ਪੀਓ ਆਪਣੇ ਆਪ ਮਿੱਠੀ ਹੋ ਜਾਏਗੀ।
ਹਾਏ ਇਸ ਤੋਂ ਚੰਗਾ ਤੇ ਮੈਂ ਰਹਿਣ ਹੀ ਦਾ ਜੀ, ਹਾਂਜੀ ਰਹਿੰਦੇ ਨੇ। ਤੁਸੀਂ ਵੀ ਕਿਆ ਉਪਾਏ ਦੱ ਨੀਮ ਦਾ ਪਾਨੀ ਪੀਨ ਨਾਲੋਂ ਚੰਗਾ ਤੇ ਮੇਰੀ ਵਾਹਿਗੁਰੂ ਦੀ ਕਿਰਪਾ ਨਾਲ ਐਝ ਹੀ ਚੰਗੀ ਐ।
ਹਾਂ ਤੋਨੂੰ ਏ ਮਜ਼ਾਕ ਲੱਗ ਰਿਹਾ ਥੋਨੂੰ ਤੇ ਨੀਮ ਦੇ ਪਾਨੀ ਪੀਨ ਦੇ ਕਿੰਨੇ ਫ਼ਾਇਦੇ ਆ ਲੀਵਰ ਕਿਡਨੀ ਸਭ ਕਿੰਨਾ ਸਵਸਥ ਰਹਿੰਦਾ।
ਆਪੋ ਤੇ ਤੁਸੀ ਮਟਰ ਨੀ ਖਾਂਦੇ ਹੋ ਜੀ ਮਨੂੰ ਤੁਸੀ ਨੀਮ ਦਾ ਪਾਣੀ ਪੀਨ ਨੂੰ ਕਹਿੰਦੇ ਹੋ
ਨਈ ਮੈਂ ਥੋਨੂੰ ਪਰੂਵਨ ਦੱਸ ਰਹੀ ਆਂ ਮੈਂ ਖੁਦ ਪੀਤਾ ਹੈ ਪੰਜ ਛੇ ਦਿਨ ਤਾਹੀ ਮੈਂ ਤੁਹਾਨੂੰ ਏ ਚੀਜ਼ ਦੱਸ ਰੀ ਆਂ। ਮਤਲਬ ਤੁਸੀ ਸੋਚੋ ਮੈਨੂੰ ਪੰਜ-ਛੇ ਦਿਨ ਚ ਈ ਬਹੋਤ ਅਸਰ ਦਿਖ ਗਿਆ।
ਹ ਸਾਡੀ ਇੱਕ ਓਰ ਗੱਲ ਹੋਈ ਸੀ ਨਾ ਸਾਇਦ ਮੈਨੂੰ ਤਾਂਈ ਓ ਧਿਆਨ ਆਂਦਾ ਪਿਆ ਸਾਡੀ ਇੱਕ ਵਾਰੀ ਗੱਲ ਹੋਈ ਸੀ ਸ਼ਾਯਦ ਤਾਂ ਤੁਸੀਂ ਮੈਨੂੰ ਦੱਸਿਆ ਸੀ ਕਿ ਸ਼ਾਯਦ ਤੁਸੀ ਓ
ਹੈਲੋ, ਹਾਂਜੀ ਬੋਲੋ ਹਾਂਜੀ।
ਹੈਲੋ।
ਹੈਲੋ।
ਹਾਂਜੀ, ਹਾਂਜੀ ਅਵਾਜ਼ ਕੱਟਗੀ ਸੀ।
ਹਾਂਜੀ, ਹਾਂਜੀ ਹੁਣ ਆ ਰੀ ਐ, ਆ ਰੀ ਐ, ਹਾਂ ਤੁਸੀਂ ਕੀ ਕਹਿ ਰਹੇ ਸੀ?
ਮੈਂ ਕਿਹਾ ਇੱਕ ਵਾਰ ਚ ਚੇਤੇ ਆਇਆ ਨਾ ਤੁਸੀ ਸ਼ਾਯਦ ਮੈਨੂੰ ਦੱਸਿਆ ਸੀ ਕਿ ਤੁਸੀ ਮਟਰ ਨੀ ਖਾਂਦੇ ਹਰੇ ਵਾਲੇ
ਹਾਂਜੀ, ਹਾਂਜੀ।
ਆ ਉਹੀ ਓ ਮੈਂ ਸੋਚਿਆ ਤੁਸੀ ਆਪੋ ਤੇ ਮਟਰ ਨੀ ਖਾਂਦੇ ਜੋ ਇੰਨੇ ਸਵਾਦ ਹੁੰਦੇ ਨੇ। ਓ ਮੈਨੂੰ ਤੁਸੀਂ ਨੀਮ ਦਾ ਪਾਣੀ ਪੀਨ ਨੂੰ ਕਹਿੰਦੇ ਪਏ ਓ
ਨਈ ਨਈ ਪਤਾ ਓਦੇ ਨਾਲ ਤੁਹਾਡੇ ਈ ਫਾਇਦਾ ਕਿ ਨੀਮ ਦਾ ਪਾਨੀ ਪੀਨ ਨਾਲ ਤੁਆਡਾ ਲੀਵਰ, ਕਿਡਨੀ ਸਬ ਸਾਫ਼ ਰਹਿੰਦੇ। ਹਨਾ ਤੇ ਹਾਰਟ ਦੀ ਕਦੀ ਪ੍ਰੋਬਲਮਸ ਨੀ ਔਨੀਆਂ ਨਾਲੇ ਜੋ ਥੋਨੂੰ ਪਹਿਲਾਂ ਦੀ ਪ੍ਰੋਬਲਮਸ ਨੇ ਕੋਈ ਵੀ ਤੁਹਾਨੂੰ ਹੋਣ ਅੰਗਾਂ ਦੀਆਂ ਓ ਸਭਸ ਠੀਕ ਹੋ ਜਾਂਦੀਆਂ ਨੇ।
ਅੱਛਾ।
ਹਾਂ, ਜੇ ਤੁਹਾਡੇ ਦੰਦਾਂ ਵਿਚ ਜਾਂ ਫੇਰ ਅੱਖਾਂ ਵਿੱਚ ਚ ਪੀਲਾਪਣ ਐ ਓ ਵੀ ਕਾਫ਼ੀ ਘੱਟ ਜਾਂਦੈ।
ਹਾਂਜੀ, ਵੈਸੇ ਮੇਰੇ ਦੰਦ ਤੇ ਹੁੰਦਾ ਪਿਆ ਜੀ ਤੇ ਫੇਰ
ਹਾਂਜੀ, ਤੁਸੀ ਸੁਣਿਆ ਹੋਏਗਾ ਲੋਕੀ ਹਾਂ ਕਿਉਂਕਿ ਲੋਕੀ ਤੋਹਾਨੂੰ ਸੁਣਿਆ ਹੋਏਗਾ ਨੀਮ ਦੀ ਦਾਤੂਨ ਕਰਦੇ ਸੀਗੇ, ਹੈਨਾ
ਹਾਂਜੀ, ਹਾਂਜੀ।
ਹਾਂ, ਤਾਂ ਐਸੀ ਲਈ ਜੇ ਤੁਸੀ ਨੀਮ ਦਾ ਪਾਨੀ ਪੀਓਗੇ ਮਤਲਬ ਐਵੇਂ ਨਾ ਪੀਓ ਸਿੱਧਾ-ਸਿੱਧਾ ਨਾ ਪੀਓ ਇੱਕ-ਇੱਕ ਮਤਲਬ ਕੁੱਲਾ-ਕੁੱਲਾ ਕਰਕੇ ਪੀਓ ਆਪਨੇ ਅ ਅਗਰ ਤੁਹਾਨੂੰ ਬਹੁਤ ਕੌੜਾ ਲੱਗਦੇ ਤੇ ਤੁਸੀ ਓਦੇ ਚ ਸ਼ਹਿਦ ਪਾ ਸਕਦੇ ਓ ਹੈਨਾ ਤਾਂ ਨਿੰਬੂ ਪਾ ਲੋ, ਹੈਨਾ ਤਾਂ ਥੋਨੂੰ ਥੋੜਾ ਜਿਹਾ ਓਦੇ ਚ ਟੇਸਟ ਇੰਪਰੂਵਮੈਂਟ ਲੱਗੇਗੀ ਹੈਨਾ
ਹਾਂਜੀ-ਹਾਂਜੀ ਫੇਰ ਐਈਓ ਕਰਕੇ ਦੇਖ ਮੈਂ ਸ਼ੇਯਦ ਦੰਦ ਦਾ ਦਰਦ ਵੀ ਠੀਕ ਹੋ ਜਾਏ। ਨਾਲੇ ਹੋਰ ਵੀ ਫਾਯਦੇ ਮਿਲ ਜਾਨਗੇ ਤੁਸੀ ਕੈ ਰੇ ਓ ਇੰਨੇ ਫਾਯਦੇ ਨੇ। ਹਾਂ, ਵੈਸੇ ਮਨੂੰ ਤੇਯਾਨ ਆਯਾ ਈ ਕ ਓ ਸਾਬੁਨ ਵੀ ਦਿਖਾਂਦੇ ਸੀ ਨਾ, ਮਾਰਵੋ ਨੀਮ ਵਾਲਾ। ਐਡ ਆਂਦਾ ਸੀ, ਤੇ ਓ ਵੀ ਸ਼ਾਯਦ ਇਸ ਨਾੱਨ ਵਾਸ ਨੀਮ ਦਾ ਈ ਦਿਖਾਂਦੇ ਸੀ, ਤੇ ਫੇਰ ਤੇ ਮੇਰੀ ਸਕਿੰਨ ਦੇ ਵੀ ਫਾਯਦੇ ਹੋਨਗੇ।
ਹਾਂਜੀ, ਤਆਨੂੰ ਪਤਾ ਤੁਸੀ ਇੱਕ ਮਿੰਟ ਫਿੰਗਰ ਕਰੋਸ ਕਰੋ ਮੈਨੂੰ ਨਾ ਅ ਕੁਛ ਟਾਈਮ ਪੈਲਾਂ ਥੋੜਾ ਜੇਆ ਸਬ ਸਕਿੰਨ ਦਾ ਹੋਗੀ ਸੀ ਚੀਜ਼, ਕਯੋਕਿ ਦਵਾਈ ਜੇੜੀ ਮੈਂ ਖਾਈ ਸੀ ਮੈਨੂੰ ਸਾਈਡ ਇਫੈਕਟ ਕਰ ਗੀ ਸੀ, ਹੈਨਾ। ਤਾਂ ਡਾਕਟਰ ਨੇ ਕਿਆ ਸੀ ਕਿ ਤੁਸੀਂ ਨੀਮ ਵਾਲੇ ਸਾਬਰ ਨਾਲ ਨਾਓ ਤਾਂ ਮੈਂ ਉਹਦੇ ਨਾਲ ਹੀ ਨਾੳਦੀ ਸੀ ਨਾਲ ਮੇਰਾ ਮਤਲਬ ਮੇਰਾ ਨਾ ਰੰਗ ਕਾਫੀ ਦੱਬ ਗਿਆ ਬਚਪਨ ਤੋਂ ਹੁਣ ਤੱਕ ਮਤਲਬ ਪਹਿਲਾਂ ਤਾਂ ਮੈਂ ਬੋਹਤ ਗੋਰੀ ਸੀ ਦੀ ਉਹਤੋਂ ਬਾਦ ਜਿਹੜਾ ਧੂਪ ਚ ਮੈਂ ਬੜਾ ਤੁਰੀ ਆ ਨਾਲੇ ਨਾ ਮੈਂ ਪਾਨੀ ਵੜਾ ਘੱਟ ਪੀਨੀ ਆ ਤੇ ਉਸ ਵਜੇਹ ਨਾਲ ਨਾ ਮੇਰਾ ਰੰਗ ਕਾਫ ਦੱਬ ਗਿਆ ਸੀ ਤੇ ਫੇਰ ਮੈਂ ਨੀਮ ਦੇ ਪਾਨੀ ਨਾਲ ਨਾੰਦੀ ਸੀ ਨਾ ਤੇ ਮੇਰਾ ਤਾਂ ਮੈਂ ਨੋਟਿਸ ਕੀਤਾ ਕਿ ਕੁਛ ਦਿਨਾਂ ਬਾਦ ਹੀ ਮੇਰਾ ਰੰਗ ਥੋੜਾ ਬੋਹਤ ਥੋੜਾ ਨੀਤੇ ਕਾਫੀ ਸੁਧਰਨ ਲੱਗ ਗਿਆ ਸੀ ਹਨਾ ਤੇ ਨੀਮ ਦੇ ਨਾਲ ਰੰਗ ਵੀ ਵਦੀਆ ਹੁੰਦਾ ਹਨਾ।
ਹਾਂਜੀ ਇਨੂੰ ਵੀ ਫੇਰ ਲਗ ਗਯਾ।
ਹਾਂ ਜੇ ਤੁਹਾਡੇ ਸਰੀਰ ਚ ਮਤਲਬ ਐਵੇਂ ਤੁਹਾਡੇ ਫੇਸ ਤੇ ਪੀਲਾਪਣ ਦਿਸਦਾ ਹੋਏ ਦਿਸਦਾ ਹੋਏ ਤਾਂ ਨੀਮ ਊਵੀ ਸਈ ਕਰ ਦਿੰਦੀ ਐ।
ਹਾਂਜੀ-ਹਾਂਜੀ ਮੈਂ ਏਈਯੋ ਹੀ ਕਰਾਂਗੀ ਫੇਰ।
ਹਂਜੀ ਹੁਨ ਤਾਂ ਲੋਕੀ ਘਰ ਚ ਮਲਬ-ਮਲਬ ਓਈਯੋ ਨਾ ਕਿ ਲੋਕਾਂ ਨੂੰ ਅਕਲ ਨੀ ਐ ਲੋਕਾਂ ਦੇ ਘਰ ਚੇ ਨੀਮ ਦੇ ਪੇੜ ਵੀ ਹੁੰਦੇ ਐ। ਫੇਰ ਵੀ ਉਹਦਾ ਕੋਈ ਇਸਤੇਮਾਲ ਨੀ ਕਰਦੇ ਉਹਨਾਂ ਦੇ ਆਸ ਪਾਸ ਵਾਲੇ ਸਾਰੇ ਇਸਤੇਮਾਲ ਕਰਦੇ ਨੇ।
ਹਾਂਜੀ-ਹਾਂਜੀ ਮੈਂ ਵੀ ਇਹਨੂੰ ਕਾਂਗੀ ਮੈਂ ਵੀ ਮੰਗਾ ਗੀ ਐ।
ਹਾਂਜੀ ਹੋਰ ਮਤਲਬ ਤੁਸੀਂ ਦੱਸੋ ਹੋਰ ਕੀ ਚੱਲ ਰਿਆ ਤੁਹਾਡੇ ਘਰੇ।
ਹਾਂਜੀ ਅੱਜ ਬਸ ਹੁਨ ਰਾਤੀ ਦੀ ਡਿਸ਼ ਦਾ ਸੋਚਦੀ ਪਈ ਆ। ਕੀ ਬਨਾਵਾਂ, ਕੀ ਬਨਾਵਾਂ ਕੁਛ ਸਮਝ ਨੀ ਆਭਦਾ ਪਿਆ ਜੀ। ਕੀ ਹੁਨ ਜੇ ਕਾਲੇ ਛੋਲੇ ਬਨਾਨੇ ਹੁੰਦੇ ਜੀ ਪੇਲੇ-ਪੇਲੇ ਪਿਗੋਨੇ ਪੈਂਦੇ ਨੇ ਜੀ। ਓ ਮੈਂ ਪਿਗੋਏ ਨੀ ਉਹ ਤੇ ਹੁਨ ਕੈਂਸਲ ਹੀ ਹੋ ਗਏ ਚਿੱਟੇ ਛੋਲਿਆਂ ਦਾ ਵੀ ਏਇਯੋ ਹਾਲ ਹੈ ਚਿੱਟੇ ਛੋਲੇ ਤੇ ਵੈਸੇ ਵੀ ਰਾਤੀ ਖਾਨ ਦਾ ਮਨ ਵੀ ਨੀ ਕਰਦਾ ਭਾਰੀ ਹੁੰਦੇ ਨੇ ਉਹ ਤੇ ਸਵੇਰੇ ਅਗਰ ਨਾਸ਼ ਵਿੱਚ ਅਗਰ ਹੋ ਜਾਂਦਾ ਐ ਤੇ ਦੁਪਹਰੀ ਚਾ ਛੋਲੇ ਚਾਵਲ ਹੋ ਜਾਂਦੇ। ਲੇਕਿਨ ਉਹ ਵੀ ਕੈਂਸਲ ਹੀ ਹੋ ਗਿਆ ਹੁਨ ਤੇ ਰਾਤ ਵਾਸਤੇ ਸੋਚ ਨੇ ਸਮਝ ਨੀ ਆ ਰਈ ਬ ਜੀ ਕੱਲ ਦਾਲ ਚਾੜੀ ਤੇ ਅੱਜ ਤਾਂ ਯਾ ਸਮਝ ਨੀ ਆ ਰਿਆ ਕੀ ਬਨਾਵਾ।
ਅੱਛਾ ਕੋਈ ਨੀ ਅੱਜ ਬਾਰੋਂ ਮੰਗਾ ਲੋ।
ਅਰੇ ਬਾਰੋ ਨਾ ਬਾਰੋ ਇਕ ਤੇ ਇੰਨੀਆਂ ਮਹਿੰਗੀਆਂ ਵੀ ਚੀਜ਼ਾਂ ਦਿੰਦੇ ਨੇ ਅ ਥੋੜੀਆ ਵੀ ਦਾਗੇ ਸਵਾਦ ਵੀ ਨੀ ਆਂਦਾ ਫਿਰ ਟਾਈਮ ਸਿਰ ਆਂਦੀ ਵੀ ਨੀ ਜਦ ਤੱਕ ਚੀਜ਼ ਆਂਦੀ ਏ ਨਾ ਭੁੱਖ ਵੀ ਮਰ ਜਾਂਦੀ ਹੈ ਔਰ ਕਿਸੇ ਦਾ ਸਵਾਦ ਵੀ ਚੀਜ ਦਾ ਨਹੀਂ ਰਹਿੰਦਾ ਇੰਨੀ ਦੇਰ ਦੇਰ ਤੇ ਲਗਾ ਦਿੰਦੇ ਨੇ ਉਹਦੇ ਬਾਅਦ ਇੰਨੀ ਦੇਰ ਵੇਟ ਕਰਕੇ ਫਿਰ ਲਿਆਓ ਵੀ ਸਭ ਠੰਡੀਆਂ ਚੀਜ਼ਾਂ ਔਰ ਚੀਜ਼ ਜਿੰਨਾ ਅਸੀਂ ਇੱਕ ਬੰਦਾ ਖਾਂਦਾ ਓਨੇ ਵੀ ਚਾਰ ਬੰਦਿਆਂ ਤੋਂ ਭੇਜੇ ਨੇ
ਹਮ
ਤੇ ਏਸ ਨਾਲੋ ਚੰਗਾ ਲੱਗਦਾ ਯਾਰ ਫਿਰ ਤੇ ਅਸੀਂ ਘਰ ਹੀ ਬਣਾ ਲਿਆ ਹੁੰਦਾ
ਜੀ ਹਾਂਜੀ ਅੱਛਾ ਤੁਸੀਂ ਮਤਲਬ ਮੇਕਅੱਪ ਵਗੈਰਾ ਕਰਦੇ ਹੋ
ਨਹੀਂ ਜੀ ਘੱਟ ਵੱਧ ਕਰਨੀ ਆ ਮੈਨੂੰ ਆਉਂਦਾ ਨ ਨਾ ਜੀ ਕਰਨਾ ਕਰਨਾ ਨੀ ਆਉਂਦਾ ਕਦੀ ਕਦਾਰ ਜਿਵੇਂ ਜਾਣਾ ਆ ਨਾ ਪੈਂਦਾ ਤਾਂ ਬੜਾ ਖਲਦਾ ਹੈਗੀ ਹ ਕਿਵੇਂ ਹੈਲੋ ਹੈਲੋ
ਹੈਲੋ
ਹਾਂਜੀ ਆਵਾਜ਼ ਆ ਰਹੀ ਹੈ ਮੈਨੂੰ ਤਾਨੂੰ ਨੀ ਆ ਰਹੀ ਕਿ ਮੇਰੀ ਆਵਾਜ਼
ਨਈ ਵਿੱਚ ਕੱਟ ਗਈ ਸੀ ਹੁਣ ਆ ਰਹੀ ਹੈ
ਅੱਛਾ
ਹਾਂਜੀ ਤਾਂ ਮਤਲਬ ਮੈਂ ਤਾਂ ਪੈਲਾਂ ਬੜੇ ਪੈਸੇ ਮੇਰੇ ਐਸੀ ਚੱਕਰ ਚ ਮਤਲਬ ਵੇਸਟ ਹੋ ਗਏ ਕਿਉਂਕਿ ਹੁੰਦਾ ਨਾ ਕੁੜੀਆਂ ਨੂੰ ਇਹੀ ਦੱਸਿਆ ਜਾਂਦਾ ਕਿ ਬਈ ਤੁਸੀਂ ਗੋਰੇ ਬਣੋ ਹਨਾ ਤੁਸੀਂ ਗੋਰੇ ਦਿਖੋ ਗੋਰੇ ਲੋਗ ਜ਼ਿਆਦਾ ਸੋਹਣੇ ਹੁੰਦੇ ਜਦਕਿ ਤੁਸੀਂ ਬਾਹਰਲੇ ਦੇਸ਼ਾਂ ਵਿੱਚ ਦੇਖੋ ਉਹ ਸਪੈਸ਼ਲਿੰਗ ਕਰੀਮਾਂ ਖਰੀਦ ਰਿਹਾ ਜੋ ਮਤਲਬ ਉਹ ਆਪਣੇ ਫੇਸ ਅਤੇ ਬੋਡੀ 'ਚ ਲਗਾ ਕੇ ਕਾਲਾ ਦਿਖਣਾ ਚਾਂਦੇ ਨੇ
ਹੈਂ ਐਂਵੇ ਵੀ ਹੁੰਦਾ ਏ
ਹਾਂਜੀ ਤੁਸੀਂ ਅੱਜ ਕੱਲ੍ਹ ਨੈੱਟ 'ਚ ਸਰਚ ਕਰੋ ਅਜ ਕੱਲ੍ਹ ਦੇ ਟਾਈਮ ਵਿੱਚ ਸਾਇੰਸ ਕਹਿੰਦੀ ਕਿ ਸਭ ਤੋਂ ਜ਼ਿਆਦਾ ਸੋਹਣੇ ਜਿਹੜੇ ਲੋਗ ਆ ਉਹ ਬਰਾਊਨ ਸਕਿੰਨ ਵਾਲੇ ਨੇ
ਅੱਛਾ
ਤੇ ਹੁਣ ਤਾਂ ਮਤਲਬ ਤੁਸੀਂ ਸਮਝੋ ਜਿਹੜੇ ਬਾਹਰਲੇ ਲੋਕ ਟੈਨਿੰਗ ਕਰੀਮ ਯੂਜ ਕਰ ਰਹੇ ਨੇ ਉਹ ਟੈਨਿੰਗ ਕ੍ਰੀਮ ਇੱਕ ਕ੍ਰੀਮ ਜਿਹੜੀ ਆ ਰਹੀ ਆ ਉਹ ਛੇ ਹਜ਼ਾਰ ਰੁਪਏ ਦੀ ਆਂਦੀ ਤ੍ਰੀਹ ਗ੍ਰਾਮ 'ਤੇ ਉਹ ਤੁਸੀਂ ਥੋੜ੍ਹੀ ਜਿਹੀ ਲਗਾਓ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਫੇਸ ਜਾਂ ਹੈਂਡਸ ਨੇ ਉ ਥੋੜੇ ਡਾਰਕ ਕਲਰ ਦੇ ਹੋ ਜਾਂਦੇ ਨੇ ਲੋਕੀਂ ਸਪੈਸ਼ਲੀ ਆਪਣੇ ਆਪ ਨੂੰ ਡ ਡਾਰਕ ਦਿਖਾਉਣਾ ਚਾਹੁੰਦੇ ਆ ਦੇਸ਼ ਤੋਂ ਬਾਹਰ ਤੇ ਅਸੀਂ ਕਮਲੇ 'ਫੇਅਰ ਐਂਡ ਲਵਲੀ' ਲਗਾ ਕੇ ਸੋਚਦੇ ਕਿ ਭਾਵੇਂ ਅਸੀਂ ਤਿੰਨ ਮਹੀਨੇ ਚ ਗੋਰੇ ਹੋ ਜਾਈਏ
ਜਿਹਦੇ ਕੋਲ ਜੋ ਹੁੰਦਾ ਏ ਓ ਉਹਦੇ ਸੰਤੁਸ਼
ਸੰਤੁਸ਼ਟ ਹੀ ਨਹੀਂ ਹੁੰਦਾ ਉਹੀ ਹੈ ਨਾ ਹੁਣ ਤੁਸੀਂ ਦੇਖੋ ਸਾਡੀ ਥਿੰਕਿੰਗ ਕਿਹੋ ਜਿਹੀ ਆ ਅਸੀਂ ਮਤਲਬ ਅਸੀਂ ਦੇਖੀਏ ਤਾਂ ਸਾਡੇ ਮੰਮੀ ਪਾਪਾ ਵੀ ਕਿੱਥੇ ਬਾਹਰ ਸਾਨੂੰ ਲੈ ਕੇ ਮਤਲਬ ਅ ਜਿਵੇਂ ਅਸੀਂ ਅੰਮ੍ਰਿਤਸਰ ਗਏ ਹਨਾ ਤਾਂ ਉੱਥੇ ਫੋਰਨਰਜ ਆਏ ਹੋਏ ਨੇ ਤਾਂ ਸਾਨੂੰ ਇੰਨਾ ਕਰੇਜ ਚੜਦਾ ਸੀ ਕਿ ਬਾਈ ਉਹ ਗੋਰੇ ਆ ਉਨਾ ਨਾਲ ਫੋ ਫੋਟੋ ਖਿਚਾਵਾਓ ਦੂਜੇ ਦੇਸ਼ ਤੋਂ ਆਏ ਜਦਕਿ ਉਹ ਕੀ ਨੇ ਉਹ ਨੋਰਮਲ ਲੋਕ ਨੇ ਕੋਈ ਸੈਲੀਬ੍ਰਿਟੀ ਤੇ ਨਹੀਂ ਨੇ ਉਹ ਬਸ ਆਪਣੇ ਦੇਸ਼ ਤੋਂ ਆਏ ਨੇ ਇੱਥੇ ਚੀਜ਼ਾਂ ਘੁੰਮਣ ਹੁਣ ਤੁਸੀਂ ਕਦੀ ਇਹ ਦੇਖਿਆ ਕਿ ਕੋਈ ਇੰਡੀਅਨ ਬਾਹਰ ਜਾਏ ਤਾਂ ਬਾਹਰ ਦੇ ਲੋਕ ਪਾਗਲ ਹੋ ਜਾਣ ਉਹਦੇ ਨਾਲ ਫੋਟੋ ਖਿਚਾਉਣ ਲਈ ਕਦੇ ਨਹੀਂ ਹੋਵਾਂਗੇ
ਹਮ
ਅਸੀਂ ਆਪ ਆਪਣੀ ਵੈਲਿਊ ਘਟਾਨੇ ਆਂ ਕਿ ਬਈ ਦੇਖੋ ਫੋਰੇਨਰ ਏ ਫੋਟੋ ਅਰੇ ਉਹ ਵੀ ਨੋਰਮਲ ਇਨਸਾਨ ਹੀ ਆ ਅਸੀਂ ਆਪ ਉਹ ਮੌਕਾ ਦਿੰਦੇ ਹ ਉਹਨਾਂ ਨੂੰ ਕਿ ਸਾਡੇ ਤੋਂ ਜ਼ਿਆਦਾ ਓ ਆਪਣੇ ਆਪ ਨੂੰ ਸੁਪੀਰੀਅਰ ਫੀਲ ਕਰਨ ਜਿਵੇਂ ਸਾਡੇ ਵੀ ਮੰਮੀ ਪਾਪਾ ਨੇ ਸਾਨੂੰ ਬਹੁਤ ਕਉਂਦੇ ਫੋਰਨਰ ਨਾਲ ਫੋਟੋ ਖਿਚਾਈ ਬਲਕਿ ਸਾਡੀ ਐਲਬਮਾਂ ਵਿੱਚ 'ਚ ਸਪੈਸ਼ਲ ਫੋਰਨਰ ਵਾਲੀ ਫੋਟੋ ਨੂੰ ਸਭ ਤੋਂ ਉੱਤੇ ਰੱਖਿਆ ਜਾਂਦਾ ਸੀ ਕਿ ਬਈ ਸਾਡੇ ਬੱਚੇ ਨੇ ਤਾਂ ਫੋਰਨਰ ਨਾਲ ਫੋਟੋ ਖਿਚਾਈ ਓ ਨੋਰਮਲ ਇਨਸਾਨ ਹੀ ਆ ਬਸ ਦੂਜੀ ਕੰਟਰੀ ਤੋਂ ਏ ਹਨਾ ਉਹੀ ਆ ਅਸੀਂ ਬਹੁਤ ਜ਼ਿਆਦਾ ਵੈਲਿਊ ਦਿੱਤੀ ਹੋਈ ਲੋਕਾਂ ਨੂੰ ਜਾਂ 'ਤੇ ਕੋਈ ਓ ਪੀ-ਐਮ ਹੋਏ ਜਾਂ ਹੀਰੋ ਹੋਏ' ਹੀਰੋਇਨ ਹੋਏ ਤਦ ਤੇ ਚਲੋ ਸਮਝ ਵੀ ਆਂਦਾ ਏ ਪਰ ਓ ਵੀ ਤਾਂ ਨੋਰਮਲ ਅਪ ਆਪਣੀ ਕੰਟਰੀ ਤੋਂ ਸਾਡੀ ਕੰਟਰੀ ਐ ਬਾਹਰਲੇ ਲੋਕ ਸਾਨੂੰ ਇਨਾਂ ਕਦੇ ਮਾਣ-ਸਮਮਾਨ ਨਹੀਂ ਦਵਾਂਗੇ ਕਿਉਂਕਿ ਉਨਾਂ ਨੂੰ ਪਤਾ ਏ ਅਗਰ ਓ ਦਵਾਂਗੇ ਤਾਂ ਅਸੀਂ ਫਿਰ ਆਪਣੀ ਮਤਲਬ ਹੁੰਦਾ ਨਾ ਕਿ ਓ ਲੋਕ ਆਪਣੀ ਜਿਹੜੇ ਸਮਾਨ ਆ ਓ ਖੋਦਾਂਗੇ ਦੇ ਲੇਕਿਨ ਉਹੀ ਆ ਅਸੀਂ ਉਨਾਂ ਨੂੰ ਆਪਣਾ ਆਤਮ ਸਮਾਨ ਖੁਦ ਵੰਡ ਦਿੰਨੇ ਆਂ
ਹਾਂ ਸਹੀ ਗੱਲ ਏ ਨਈ ਆਪਣਾ ਵੀ ਤੇ ਸਨਮਾਨ ਦੀ ਕਦਰ ਕਰਨੀ ਚਾਈਦੀ ਏ ਨਾ
ਹਾਂ ਉਹੀ ਆ ਬੜੇ ਇੰਡੀਅਨ ਨਾ ਬੜੇ ਪਾਗਲ ਹੋ ਜਾਂਦੇ ਆ ਫੋਰਨਰਸ ਨੂੰ ਦੇਖ ਕੇ ਅਰੇ ਤੁਸੀਂ ਨੋਰਮਲ ਜਿੱਥੇ ਵੀ ਓ ਆਪਣਾ ਆਰਾਮ ਨਾਲ ਚਲੋ ਕੀ ਜ਼ਰੂਰਤ ਏ ਤੁਹਾਨੂੰ ਮਤਲਬ ਇੰਨਾ ਜ਼ਿਆਦਾ ਓਵਰ ਰਿਐਕਟ ਕਰਨ ਦੀ ਉਨਾਂ ਨੂੰ ਵੀ ਅਜੀਬ ਲੱਗਦਾ ਹੋਏਗਾ ਕਿ ਭਈਆਂ ਕੇੜੇ ਸਾਰੇ ਭਾਰੇ ਚੁੱਕ ਕੇ ਆ ਗਏ ਨੇ ਮਨੂੰ ਫੋਟੋ ਖਿਚਾਉਣ ਹੇਨਾ ਹਾਂਜੀ ਮਤਲਬ ਮੇਰੀ ਹਾਂਜੀ ਤਾਂ ਉਹੀ ਮਤਲਬ ਹਾਂ ਮੈਂ ਇੱਕ ਕਹੇਦੀ ਪਈ ਸੀ ਕਿ ਫੇਰ ਇਸੇ ਚੱਕਰ 'ਚ ਮੈਂ ਨਾ ਮੈਂ ਮਤਲਬ ਬਹੁਤ ਪੈਸੇ ਵੇਸਟ ਕੀਤੇ ਸੀ ਕਿ ਮੈਂ ਆਪਣੇ ਸ਼ੇਡ ਤੋਂ ਬਹੁਤ ਜ਼ਿਆਦਾ ਗੋਰੀ ਵਾਲੀ ਕਰੀਮ ਮੰਗਵਾ ਲਈ ਸੀ। ਮਤਲਬ ਮੇਰਾ ਸ਼ੇਡ ਥੋੜ੍ਹਾ ਬਰਾਊਨ ਟ ਹੁੰਦਾ ਤੇ ਮੈਂ ਜਿਹੜੀ ਮੰਗਵਾਈ ਸੀ ਓ ਥੋੜ੍ਹਾ ਯਲੋਇਸ਼ ਵਾਈਟ ਹੁੰਦਾ ਸੀ। ਤੇ ਹੁੰਦਾ ਕੀ ਸੀ ਓ ਜਦੋਂ ਵੀ ਮੈਂ ਲਗਾਉਂਦੀ ਸੀ ਉਸ ਵੇਲੇ ਤਾਂ ਚਲੋ ਠੀਕ ਬ ਲੱਗਦਾ ਸੀ ਲੇਕਿਨ ਦੇਖੋ ਮੇਰੀ ਮੈ ਇੰਨੀ ਮਹਿੰਗੀ ਹੁੰਦੀ ਕਿ ਓ ਤੁਸੀਂ ਗਰਦਨ 'ਚ ਤਾਂ ਲਗਾ ਨੀ ਹੁਣ ਜਿਹੜਾ ਦੇਖ ਦੇਖੇਗਾ ਉਨੂੰ ਤਾਂ ਸਾਫ਼, ਸਾਫ਼ ਡਿਫਰੈਂਸ ਦਿਖੂਗਾ ਨਾ ਕਿ ਇਹੰਨੇ ਥੋਪੀ ਹੋਈ ਆ ਫੇਸ ਅਲੱਗ ਦਿਖ ਰਿਹਾ ਇਦੀ ਗਰਦਨ ਅੱਲਗ ਦਿਖਦੀ ਪਈ ਆ ਹਨਾ।
ਹਾਂਜੀ।
ਗੱਲ ਐ ਤਾਂ ਇਸੀ ਚੱਕਰ 'ਚ ਮੇਰੇ ਬੜੇ ਪੈਸੇ ਵੇਸਟ ਨੇ ਔਰ ਜਿਵੇਂ ਬਾਰ ਧੁੱਪ 'ਚ ਨਿਕਲੋ ਪੂਰੀ ਗ੍ਰੇਪ ਪੈ ਜਾਂਦੀ ਓ ਕਰੀਮ
ਹਾਏ ਫਿਰ ਤੇ ਬੜਾ ਖ਼ਰਾਬ ਲੱਗਿਆ ਔਰ ਪੈਸੇ ਦੇ ਪੈਸੇ ਬਰਬਾਦ
ਤਾਂਹੀਂ ਹਮੇਸ਼ਾ ਆਪਣੀ ਸ਼ੇਡ ਦੀ ਹੀ ਖਰੀਦਣੀ ਚਾਈਦੀ ਜਿਹੜੀ ਵੀ ਤੁਸੀਂ ਫਾਉਂਡੇ ਸਨ ਖਰੀਦ ਲੋ ਭਾਵੇਂ ਕੰਸੀਲਰ ਖਰੀਦ ਰੌ ਭਾਵੇਂ ਕਰੀਮ ਖਰੀਦ ਰੌ ਅਪਨੀ ਹੀ ਫੇਸ ਨੂੰ ਪਰਸਟ ਦਿਖਾਉਣ ਵਾਸਤੇ ਫਾਊਂਡੇਸ਼ਨ ਹੁੰਦਾ ਆ ਐ ਨੀ ਕਿ ਹੋਰ ਵਾਈਟ ਕਰਨ ਵਾਸਤੇ ਫਊਂਡੇਸ਼ਨ ਹਨਾ ਹਾਂ ਉਹੀ ਬਸ ਮੈਂ ਤੁਹਾਨੂੰ ਹਾਂ ਇਹੀ ਬਸ ਮੈਂ ਤੁਹਾਨੂੰ ਟ੍ਰਿਪ ਦੇਣੀ ਸੀ ਚਲੋ ਗੱਲ ਕਰਕੇ ਬਹੁਤ ਵਧੀਆ ਲੱਗਿਆ।
ਹਾਂਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਫਿਰ ਕਰਾਂਗੇ ਹਾਂਜੀ। ਓਕੇ ਬਾਏ।